ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਠਾਕ, ਵਧੀਆ। ਤੁਸੀਂ ਸੁਣਾਓ। ਬ ਵ, ਮੈਂ ਕੁਛ ਨੀ। ਬੈਠੀ ਸੀਗੀ ਹਣੇ, ਫ੍ਰੀ ਹੋਏ ਆ। ਹਜੀ, ਹਾਂਜੀ। ਹੋਰ ਤੁਸੀਂ ਸੁਣਾਓ। ਅੱਜ ਯਾਦ ਕਿ? ਤੁਸੀਂ ਮੈਨੂੰ ਵਧੀਆ ਹੈਗੇ। ਹੋਰ ਕੀ ਗੱਲ, ਨਾਸ਼ਤਾ, ਹਾਂਜੀ। ਹਾਂਜੀ ਹਾਂਜੀ ਦਸਤਾ ਹ ਤੇ ਰੋਟੀ ਦਾ ਟਾਈਮ ਹੋ ਗਿਆ
ਹਾਂ, ਉਹ ਟੈਮ ਦਾ ਪਤਾ ਹੀ ਨਹੀਂ ਚੱਲਦਾ।
ਕੁਟੀਆਂ ਨਾ ਆਉਦਾ, ਇਸ ਕਰਕੇ। ਹਾਂ, ਤੁਸੀਂ। ਤੁਸੀਂ, ਕਰ ਲਿ ਨਾਸ਼ਤਾ, ਵਗੈਰਾ ਹ ਹੋਰ, ਅੱਛਾ ਅੱਛਾ। ਹੋਰ ਹੁਣ ਤੇ ਦੁਪਹਿਰ ਦਾ। ਹੈ ਬਣਾ ਲ ਰੋਟੀ, ਸਬਜ਼ੀ। ਹਾਂਜੀ, ਹਾਂਜੀ, ਹਾਂਜੀ। ਦਾਲ ਬਣਾਈ ਸੀ, ਮਾਂ ਦੀ ਦਾਲ ਮੱਖਣੀ ਵਾਲੀ, ਨਾ। ਅੱਛਾ, ਅੱਛਾ। ਵਾਹ ਜੀ, ਵਾਹ। ਹਾਂ, ਨਾਲ ਚਾਵਲ ਬਣਾਏ ਆ। ਅੱਛਾ। ਫੁ, ਬਣਾ। ਮੈਂ ਅੱਜ ਭਿੰਡੀਆਂ ਬਣਾਈਆਂ, ਹਾਂਜੀ। ਆ, ਅੱਛਾ। ਹਰੀਆਂ ਬਣਾਈਆਂ। ਬੱਚੇ ਕਹਿੰਦੇ, ਭਿੰਡੀ ਬਣਾਓ। ਤੇ ਤੁਸੀਂ ਕਿੱਦਾਂ ਬਣਾਦੇ? ਅਮਚੁਰ ਪਾ ਕੇ, ਹਾਂਜੀ। ਇਹ ਭਰਵੀਆਂ, ਭਰ ਕੇ ਮਸਾਲਾ ਤਿਆਰ ਕਰਕੇ। ਨਾ ਜਿਸ। ਸੁੱਕਾ ਧਨੀਆ, ਲਾਲ ਮਿਰਚ। ਹਲਦੀ, ਨਮਕ ਤੇ ਆਮਚੂਰ। ਤੇ ਭਿੰਡੀਆਂ ਨੂੰ ਪਹਿਲੇ ਤੇ? ਧੋ ਲੈਣਾ। ਧੋ ਕੇ ਆਪਣਾ ਪੂੰਜ ਲਵੋ, ਤੋਂ। ਗਿੱਲੀਆਂ ਨਾ। ਹਾਂ, ਭਿੰਡੀਆਂ ਗਿੱਲੀਆਂ ਨੀ ਹੋਣੀਆਂ ਚਾਹੀਦੀਆਂ, ਨਾ? ਹੋ ਜਾਂਦੀ ਨਾ ਹਾਂਜੀ ਹਾਂਜੀ ਹਾਂਜੀ ਤੇ ਵਿੱਚ ਕੱਟ ਪਾ ਕੇ ਤੇ ਵਿੱਚ ਭਰ ਦਿਓ ਉਹਦੇ ਉੱਤੋਂ ਡੰਡੀਆਂ ਲਾ ਕੇ ਜਿਹੜੇ ਉੱਤੇ ਡੰਡਲ ਚ ਬਣੇ ਹੁੰਦੇ ਨੇ ਹਾਂ ਕੱਟ ਤੇ ਭਰ ਦਿਓ ਭਿੰਡੀਆਂ ਨੂੰ ਪਈਓ ਮਸਾਲੇ ਨਾਲ ਬਸ ਤੇ ਹਾਂ ਨਮਕ ਪਾਉਣਾ ਜਿਹੜਾ ਮਸਾਲਾ ਤਿਆਰ ਕਰੋ ਨਾ ਜਿਹੜਾ ਭਿੰਡੀਆਂ ਭਰਦੇ ਨੇ ਭਿੰਡੀਆਂ ਚ ਹਾਂਜੀ ਹਾਂਜੀ ਤੇ ਤੇਲ ਪਾ ਲਓ ਤੇਲ ਥੋੜ੍ਹਾ ਸੋਹਣਾ ਖੁੱਲ੍ਹਾ ਹੀ ਹੋਵੇ ਅਤੇ ਉਹਦੇ 'ਚ ਪਹਿਲੇ ਹਾਂ ਜਿਹੜੀ ਸਾਰੀ ਪਾਇਆ ਨਾ ਮਸਾਲਾ ਭਿੰਡੀਆਂ ਦਾ ਭਿੰਡੀਆਂ ਉਹਦੇ 'ਚਲੇ ਫਰਾਈ ਕਰ ਲਓ ਹਾਂਜੀ ਤ ਨਾ ਤਾਂ ਲੇਸ ਛੱਡਨੀ ਸ਼ੁਰੂ ਕਰ ਚ ਮਾੜੀ ਜ ਲੇਸ ਖ਼ਤਮ ਹੁੰਦੀ ਨਾ ਤੇ ਤੁਸੀਂ ਪਿਆਜ ਲੰਬੇ ਲੰਬੇ ਪਿਆਜ ਕੱਟ ਕੇ ਹਾਂ ਪੰਜ ਜਿਸ ਤਰ੍ਹਾਂ ਅੱਧਾ ਕਿੱਲੋ ਨੇ ਪੰਜ ਛੇ ਪਿਆਜ਼ ਪਾਲੋ
ਕਰੇਲਿਆਂ ਵਾਕਣ ਹੀ ਸਮਝੋ ਬਣ ਗੇ ਨਾ
ਪਿਆਜ ਪਾ ਕੇ ਉਹਨਾ ਨੂੰ ਢੱਕ ਦਿਓ ਮਸਾਲੇ ਪਾ ਦੋ ਤੋਂ ਜਿਹੜੇ ਹੋਰ ਪਾਣੇ ਨੇ ਨਮਕ ਹਲਕਾ ਜਿਵੇਂ ਪਿਆਜ਼ਾ-ਪਿਊਜਾ ਲਈ। ਨਮਕ, ਹਲਦੀ ਹਾਂਜੀ ਬਸ ਢੱਕ ਕੇ ਰੱਖ ਦੋ। ਦਸ ਪੰਦਰਾਂ ਮਿੰਟ ਲੱਗਦੇ ਨੇ ਬੜੀ ਹਾਂ ਬੜੀ ਸਵਾਦ ਬਣਦੀ ਨਾਲ ਤੁਸੀਂ ਹਾਂਜੀ ਫੁਲਕਾ ਨਾਲ ਤੁਸੀਂ ਪਾਓ ਰਾਇਤਾ। ਪਕੌੜੀਆਂ ਦਾ ਹਾਂਜੀ ਬੜਾ ਸਵਾਦ ਆਉਂਦਾ ਹੈ ਹਾਂਜੀ। ਅੱਛਾ ਆਲੂ ਵੀ ਬਾਉਂਦੇ ਆ ਨਾ ਆਲੂ ਭਿੰਡੀ ਅੱਛਾ ਨਹੀਂ ਮੈਂ ਤੇ ਨਹੀਂ ਅਸੀਂ ਕਦੀ ਖਾਦੀ ਆਲੂ ਭਿੰਡੀ ਹਾਂਜੀ ਰਿਸ਼ਤੇਦਾਰ ਹ ਉਹ ਕਹਿੰਦੇ ਪਏ ਸੀ ਬਣਾਉਂਦੇ ਆਂ। ਅੱਛਾ ਫਿਰ ਭਿੰਡੀਆਂ ਤੇ ਬੜੀ ਜਲਦੀ ਗੱਲ ਜਾਂ ਤੇ ਆਲੂ ਮੈਂ ਵੀ ਉਹਨਾਂ ਨੂੰ ਪੁੱਛਾਂਗੀ ਕਿ ਕਿੱਦਾਂ ਬਣਾਉਂਦੇ ਹੋ ਅੱਛ ਅਛਾ ਹੋਰ ਖਣੀ ਰੋਟੀ ਹਾਂਜੀ-ਹਾਂਜੀ ਖਾਣੀ ਹੈ ਬਸ ਫ੍ਰਰੀ ਨੀ ਜੀ। ਕੰਮ ਲੱਗੇ ਅਸੀ ਹਾਂ ਉਹ ਸਟੀਚਿੰਗ ਵਾਲੇ ਕੱਪੜੇ ਆਏ ਸੀ ਦੋ ਚਾਰ ਨਾ ਸੂਟ। ਹਾਂਜੀ ਉਹਨਾਂ ਨੇ ਨਾ ਅੱਛਾ-ਅੱਛਾ ਕੋਈ ਨੀ ਭੇਜ ਦੇਣਾ। ਸੀਦਾਂਗੀ ਮੈਂ। ਕਿਸੇ ਨੇ ਨਾ ਓਨਲਾਈਨ ਮੰਗਵਾਏ ਸੀ ਕੱਪੜਾ।
ਅੱਛਾ ਤੇ ਔਨਲਾਈਨ ਵਧੀਆ ਮਿਲ
ਮਿਲਦਾ ਹਾਂ ਓਨਲਾਈਨ ਵਧੀਆ ਤੇ ਮਿਲ ਗਿਆ ਬ ਥੋੜ੍ਹੀ ਜਿਹੀ ਸਾਈਜ਼ ਨਾ ਇਸ਼ੂ ਸੀਗਾ। ਹ ਮਤਲਬ ਹਾਂ। ਪਹਿਲੇ ਉਹਨੇ ਦੋ ਮੰਗਵਾਏ ਸੀਗੇ ਪਹਿ ਤੇ ਛੋਟਾ ਸਾਈਜ਼ ਆ ਗਿਆ। ਤੇ ਫੇਰ ਆਪਣਾ ਫਿਰ ਚੇਂਜ ਕਰਵਾਇਆ। ਫਿਰ ਹੁਣ ਵੱਡਾ ਸਾਈਜ਼ ਆ ਹੁਣ ਇੰਨਾ ਖੁੱਲ੍ਹ ਏ ਹੁਣ, ਹੁਣ ਸਾਰਾ ਅਲਟਰ ਕਰ ਰਹੀ ਹਾਂ।
ਹਾਂ ਫੇਰ ਓਨਲਾਈਨ ਕਿੱਥੋਂ ਓਨਲਾਈਨ ਵਧੀਆ ਨੀ ਹੁੰਦੀ ਸ਼ੋਪਿੰਗ ਹਨਾ ਆਪਣਾ ਦੇਖ ਚਾਖ ਕੇ ਔਨਲਾਈਨ ਲਓ ਕਰੋਕਰੀ ਦਾ ਸਮਾਨ ਲੈ ਲਓ ਨਾ ਜਿਹੜਾ ਬੰਦਾ ਪਤਾ ਸਹੀ ਵੀ ਲੱਗੇ ਰੇਟਿੰਗ ਵਗੈਰਾ ਹਨਾ ਉਹ ਚੀਜ਼
ਆਹੋ ਓਫਲਾਈਨ ਦਾ ਨਾ ਆਪਣਾ ਅਸੀਂ ਉਹਨੂੰ ਔਨਈਨ ਮੰਗਇਆ ਵੇ ਕੋਲ ਪੰਜ ਛੇ ਦਿਨ ਲੱਗ ਗਏ ਨੇ ਪੋਲਿਸੀ 'ਚ
ਹਾਂ ਤੇ ਉਹੀ ਨਾ ਫਿਰ
ਪਾਉਣਾ ਵੀ ਸੀ ਉਹਨੇ ਫੰਕਸ਼ਨ ਵੀ ਸੀ ਉਹਦਾ ਜਾਂ ਤੇ ਤੁਸੀਂ ਪੰਦਰਾਂ ਵੀ ਹਾਂ ਬਸ ਮੇਲ ਤੇ ਜਾਂਦੇ ਨੇ ਔਫਲਾਈਨ ਚਲੋ ਬੰਦਾ ਅਗਰ ਚਜ਼ ਸਹੀ ਨਹੀਂ ਆਏ ਬੰਦਾ ਨਾਲ ਹੀ ਵਾਪਸ, ਕਾਰ ਦਾ ਹੈ।
ਹਾਂ ਉਹ ਤੇ ਹੈ ਔਨਲਾਈਨ ਚੈ
ਵਿੱਚ ਇਹ ਫਾਇਦਾ ਨਾ ਕੀ ਰਿਟਰਨ ਹੋ ਜਾਂਦਾ, ਰਿਫੰਡ ਹੋ ਜਾਂਦਾ। ਹਾਂ ਉਹ ਤੇ ਗੱਲ ਹੈਗੀ ਐ। ਕਿ ਅੱਜ-ਕੱਲ ਕੋਈ ਪੈਹੇ ਦੇ ਕੇ। ਨਾ-ਨਾ ਦੁਕਾਨਦਾਰ ਦਿੰਦੇ ਈ ਨੀ ਉਹ ਤੇ ਕਹਿੰਦੇ, ਹਾਂ ਕੋਈ ਰਸੀਦ ਲੈ ਕੇ ਜਾਓ, ਉਹ ਤੇ ਗੱਲ ਹੈਗੀ।
ਹਾਂ, ਤਾਂ ਅ ਕੱਲ ਲੋਕੀ ਅੱਜ-ਕੱਲ।
ਹਾਂ, ਉਹੀ ਅਸੀਂ ਤੇ ਆਪ, ਜ਼ਿਆਦਾਤਰ ਓਨਲਾਈਨ ਈ, ਮੰਗਾਏ ਬੱਚਿਆਂ ਦੇ ਕੱਪੜੇ ਵਗੈਰਾ ਸਭ ਕੁਛ ਹੁਣ ਤੇ, ਜਮਾ ਸੇਲ ਚੱਲਦੀ ਪਈ ਐਨੀ, ਕਿੰਨਾ ਡਿਸਕਾਊਂਟ ਮਿਲ ਰਿਹਾ, ਸਾਨੂੰ-ਓਨੂੰ ਕੱਪੜਿਆਂ ਤੇ ਤੇ ਬਾਏ ਵਨ, ਗੈਟ ਵਨ ਦਾ ਵੀ ਉਹ ਸਿਨਆਰੇ ਨੇ? ਕਿੰਨੇ? ਕਾਫੀ ਕਾਫੀ ਮਤਲਬ ਮੈਂ ਉਣ ਬੱਚਿਆਂ ਦੇ, ਅਸੀਂ ਐਪ ਚਲਾਂਦੇ, ਅਸੀਂ ਆਪਣਾ ਫਲਿਪ ਕਾਰਟ ਤੋਂ ਮੰਗਾ ਲੇ, ਦੇਇਆ ਤੇ। ਹਾਂਜੀ, ਕਈ ਐਪਸ ਨੇ, ਅਸੀਂ ਜਿਆਦਾਤਰ ਸ਼ੋਪਿੰਗ ਯੋਰ ਤੋਂ, ਕਰ ਰੇ ਆ ਹਾਂਜੀ-ਹਾਂਜੀ। ਦੇ ਅੱਛਾ-ਅੱਛਾ, ਹਾਂ। ਮੈਂ ਵੀ ਓਨਲਾਈਨ ਦੇਖਦੀ ਆ ਆਪਣੇ ਸੂਟ ਕੋਟਨ ਦੇ ਬਟ ਉਹ ਨਾ, ਕੋਈ ਹੁੰਦੇ ਸਸਤੇ ਈ ਐ। ਅੱਛਾ-ਅੱਛਾ। ਬੋਤ ਫਾਇਦਾ ਹੁੰਦਾ ਪਿਉਰ ਪਰ ਕੋਟਨ ਦੇ ਛੇ-ਛੇ ਸੌ ਦੇ ਵੀ ਮਿਲਦੇ ਐ। ਅੱਛਾ-ਅੱਛਾ। ਹੁਣ ਏਓ ਆ ਨਾ ਵੀ ਕੱਪੜਾ ਘੱਟ ਹੋਏਗਾ ਹਾਂ ਏਓ, ਦਿੱਕਤ ਏ ਨਾ, ਏਓ‌ ਰਣ। ਪਤ ਤੇ ਕਈ ਵਾਰੀ ਚੀਜ਼ ਨਾ ਬਿਲਕੁਲ ਸਈ ਆ ਜਾਂਦੀ ਐ। ਔਰ ਕਈ ਵਾਰ, ਨੀ ਆਦੀ। ਇਹ ਹੋ ਜਾਂਦਾ ਪੰਗਾ, ਕਿਉਂਕਿ ਸ ਕਈ ਵਾਰ ਸਾਨੂੰ ਹਾਂ, ਉਹ-ਉਹ ਤੇ ਵਧੀਆ ਈ ਆਦੇ ਨੇ ਹਮੇਸ਼ਾ। ਦੀ ਆਂਦੇ ਆ। ਹਾਂਜੀ-ਹਾਂਜੀ। ਸਭ ਤੋਂ ਮੰਗਵਾਦੇ ਠੀਕ ਹਾਂ ਵਧੀਆ ਮੈਂ ਵੀ ਪਿਛਲੀ ਵਾਰ ਨਾ ਉਹ ਮੰਗਵਾਏ ਸੀ। ਡੱਬੇ ਮੰਗਵਾਏ ਸੀ ਤੇ ਦਾਲਾ ਦੁਲਾ ਬੜੇ ਵਧਦੀ ਦੀਆ। ਨਿਕਲੇ ਨੇ ਉਹ ਹੈ ਵੀ ਏਅਟਤ। ਇਹ ਕੰਟੇਨਰ ਨੇ। ਅੱਛਾ ਅੱਛਾ ਤੇਹੀ ਇਕ ਮੈਂ ਮਾਰ ਕੇ। ਮਾਰਕੀਟ ਚ ਗਈ ਆ ਮੈਨੂੰ ਉਹੀ ਉਹ ਚੀਜ਼ ਮਹਿੰਗੀ ਮਿਲ ਰਹੀ ਸੀ। ਔਨਲਾਈਨ ਸਗੋਂ ਮੈਨੂੰ ਸਸਤੀ ਮਿਲ ਗਈ ਸੀ। ਤੇ ਹਾਂ ਸਹੀ ਨਾ ਆਨਲਾਈਨ ਫਾਇਦਾ ਬੜਾ ਹਾਂ ਰਿਟਰਨ ਵੀ ਹੋ ਜਾਂਦਾ ਰਿਫੰਡ ਵੀ ਮਿਲ ਜਾਂਦਾ ਸਾਨੂੰ ਹਾਂ ਬਸ ਐਵੇਂ। ਹਾਂ ਅਗਰ ਬੜਾ ਅਮਰਜੈਂਸੀ। ਚੀਨਾ ਫਿਰ ਉਹ ਥੋੜਾ ਪੰਗਾ ਮੈ ਜਿਵੇਂ ਅਸੀਂ ਪਾਉਣੀ ਸੀ ਉਹਨੂੰ ਅਗਲੀ ਨੇ ਡਰੈਸ ਪਾਉਣੀ ਸੀ। ਹੁਣ ਉਹ ਪੰਜ ਛੇ ਦਿਨ ਹਾਂ ਹਾਂ ਤੇ ਹਾ ਜਾ ਤੇ ਮੇਜਰਮੈਂਟ ਉਹੀ ਓਨੂੰ ਪਤਾ ਨ ਲੱਗਿਆ ਨਾ ਵਿਚਾਰੇ ਨੂੰ ਨਹੀਂ ਚਲੋ ਵਧੀਆ ਮੌਸਮ। ਵੋਹ ਆਈ ਏ ਕਹਿੰਦੀ ਮੈਂ ਪਾਣਾ ਹੁਨ। ਫਿਰ ਮੈਂ ਫਟਾਫਟ ਉਹਨੂੰ ਕੀਤਾ ਹੈ‌ ਟਾਇਟ ਕਰਦੀ ਸੀ ਓਨੂੰ ਨਾ ਫੀਟਿਇੰਗ ਦਾ ਪੂਰਾ ਲੂਜ਼ ਸੀ ਉਹਦਾ। ਹਾਂਜੀ। ਲੂਜ਼ ਸੀ ਸਾਰਾ ਹਾਂ ਨਹੀਂ ਲੂਸ ਇਸ਼ੂ ਲੂਜ਼ ਸੀਗਾ। ਟਾਈਟ ਨੀ ਸੀਗਾ ਨਹੀਂ ਤਾਂ ਹੋਰ ਪੰਗਾ ਪੈ ਜਾਂਦਾ ਹਾਂ ਹਾ ਉਹੀ ਨਾ ਖੋਲਣ ਨਾ ਉਹ ਨਾ ਪਾਉਣ ਜੋਗਾ ਹੋਰ ਬੱਚੇ ਬੱਚੇ ਕੀ ਕਰਦੇ। ਬੱਚੇ ਲੱਗੇ ਨੇ ਖੇਡਦੇ ਪਏ ਨੇ ਟੀ ਵੀ ਚਲਾਇਆ ਦਾ ਆ। ਗੈਸਟ ਵੀ ਆਏ ਨਾ ਬਸ ਲੱਗੇ। ਕਹਿੰਦੇ ਆਪ। ਵੈਸੇ ਬੱਚੇ ਸਾਰੇ ਹਾਂਜੀ ਹਾਂਜੀ। ਹੋਰ ਹਾਂ ਭਿੰਡ ਹਾਂ ਭਿੰਡੀਧਰ ਉਹ ਖੁਸ਼ ਹੋ ਖਾਂਦੇ ਨੇ ਭਿੰਡੀ ਕਹਿੰਦੇ ਭਿੰਡੀ ਬਣਾਓ ਤਾਂ ਭਿੰਡੀਆਂ ਬਣਾਈ ਆ ਹਾਂਜੀ ਹਾਂਜੀ ਰਾਇਤਾ ਉਹਦੇ ਨਾਲ ਤੰਦੂਰੀ ਫੁਲਕੇ ਬਣਾਏ ਨਹੀਂ। ਨਹੀਂ ਤੰਦੂਰੀ ਉਹ ਕਹਿੰਦੇ ਪਏ ਨੇ ਤੰਦੂਰੀ ਫੁਲਕੇ ਵਾਸਤੇ। ਤੇ ਮੈਂ ਕਿਹਾ ਰੱਖਣੀ ਆ ਦੇਖੋ ਹੁਣ ਮੈਂ। ਬਣਾਵਾਂਗੀ ਸਾਰੇ ਹੀ ਖਾਣਗੇ ਫੇਰ। ਉਹ ਤੇ ਹੈ ਹਾਂ। ਫੇਰ ਬੱਚਿਆਂ ਨੂੰ‌ ਉਹ ਕਹਿੰਦੇ ਪ੍ਰਰਾ ਰੋਟੀ ਬਣਾ ਦੋ ਬੱਚਿਆਂ ਨੂੰ ਪਰਾਂਠੀ ਬਣਾਤੀ ਹੁਣ ਜਿਨ੍ਹਾਂ ਨੇ ਖਾਣੇ ਤੰਦੂਰੀ ਉਹ ਬਾਅਦ ਚ ਬਣਾਵਾਂਗੀ। ਹਾਲੇ ਹਾਂ ਹਾਲੇ ਭੁੱਖ ਵੀ ਨੀ ਹੈ ਨਾ ਹਾਲੇ ਹਾਂਜੀ ਭਿੰਡੀਆਂ ਨਾਲ ਪਰੋਂਠੀ ਬੜੀ ਸਵਾਦ ਲੱਗਦੀ ਐ ਹਾਂਜੀ ਹਾਂਜੀ। ਹਾਂਜੀ ਹੋਰ ਹਾਂ ਨਹੀਂ ਬਸ ਬੰਦੀ ਵੀ ਸੀ ਸਲਾਹ ਜਾਣ ਦੀ ਤੇ ਮਸੂਰੀ ਜਾਣਾ ਸੀਗਾ ਤੇ ਆਪਣਾ ਪਰ ਕਹਿੰਦੇ ਉਥੇ ਬੜੀਆਂ ਭੀੜਾਂ ਨੇ ਐਸ ਕਰਕੇ ਫੇਰ ਕਹਿੰਦੇ ਰਹਿਣਦੇ ਨੇ ਯਾ ਦੇਖਦੇ ਹਾਂ ਸਾਡੇ ਗਏ ਸੀ ਨਾ ਕੋਈ ਤੇ ਉਹ ਦੱਸ ਰਹੇ ਸੀਗੇ ਕਹਿੰਦੇ ਬੜਾ ਹੀ ਜ਼ਿਆਦਾ ਰਸ਼ ਏ ਤੇ ਹਾਂ ਹਾਂਜੀ ਹਾਂਜੀ ਕੁੱਛ ਬਾਰਿਸ਼ਾਂ ਕਰਕੇ ਪਹਾੜੀਆਂ ਪੂੜੀਆਂ ਦਾ ਵੀ ਥੋੜਾ ਉਹ ਡਰ ਲੱਗ ਮੈਂ ਕਿਹਾ ਤੁਸੀਂ ਘਰ ਹੀ ਬਵੋ ਅਸੀਂ ਘਰ ਹੀ ਸਹੀ ਹਾਂ ਕਿੰਨੀਆਂ ਖ਼ਬਰਾਂ ਆਉਂਦੀਆਂ ਦੇਖੋ ਹਾਂਜੀ ਹਜੀ ਦੀ ਯਾਤੰ ਨਾ ਅੱਛਾ ਹਮ ਕਹਿੰਦੇ ਬਰਫ਼ਬਾਰੀ ਹੁੰ ਹਾਂ ਹਾਂ ਅਹੀਓ ਐਸ ਦਿਨਾਂ ਚ ਆਉਂਦਾ ਹੀ ਹੁੰਦਾ ਹੈਸ ਪਰ ਜਿਨਾਂ ਨੇ ਜਾਣਾ ਨਾ ਨੇ ਜਾਣਾ ਹੀ ਹੈ ਅੱਛਾ ਨ ਅਛਾ ਅੱਛਾਗਲ ਅਛਾ ਯ ਪਿੱਛੋਂ ਹੀ ਹੋ ਨਾ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਤੁਸੀ ਬਗ ਹਾਂਜੀ ਮੈਂ ਆਵਾਂਗੀ ਹਾਂਜੀ ਆਵਾਂਗੀ ਬਣਾੇ ਆ ਕੋਈ ਨੀ ਅਗਰ ਉੱਧਰ ਨੀ ਗਏ ਨਾ ਫਿਰ ਤੁਹਾਡੇ ਕੋਲ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਹੋ ਇਧਰ ਚਰੀ ਹਾਂ ਬਸ ਤੁਹਾਡੇ ਨਾਲ ਹੀ ਬਣਾਵਾਂਗੇ ਭਾਜੀ ਨੂੰ ਵੀ ਤਿਆਰ ਕਰ ਲੈਣਾ ਬੇ ਰਹਦੇ ਭਾਜੀ ਤੇ ਕਮਉਣ ਨੂੰ ਤਿਆਰ ਹਮੇਸ਼ਾ ਹਨ ਨਾ ਆਹੋ ਦੇਖੋ ਬੱਚੇ ਛੋਟੇ ਘਰਾਂ ਦੇ ਕੰਮ ਚਲੋ ਉਓਹੀਓ ਗੱਲ ਹੋ ਜਾਂਦੀ ਨਾ ਭਾਜੀ ਨੂੰ ਵੀ ਖੁਸ਼ ਰੱਖਿਆ ਕਰੋ ਨਾ ਭਾਜੀ ਜ ਕਹਿੰਦੇਨ ਤੁਰ ਪਿਆ ਕਰੋ ਤੁਸੀਂ ਨਾਲ ਹੀ ਹੋਰ ਸਭ ਠੀਕ ਨੇ ਮਾਤਾ ਜ ਤੁਹਾਡੇ ਮਾਤਾ ਜੀ ਵੀ ਠੀਕ ਹੋਰ
ਅੰਕਲ ਜੀ ਵੀ ਠੀਕ
ਧ ਹੈ ਹੋਰ ਹੋਰ ਤੁਸੀ ਸੁੀ ਹੋਰ ਸਭ ਵਧੀਆ ਵਦੀਆਂ ਅੱਾ ਹਾਂਜੀ ਹਾਂਜੀ
ਹੋਰ ਨਹੀਂ ਪੁੰਗੀ
ਕਰਨ ਲ ਮ ਲ ਘੰਟਾ ਲਗ ਨਹੀਂ ਚਲੋ ਵਧੀਆ ਚੰਗਾ ਕੀਤਾ ਫੋਨ ਕਰ ਲ ਚੋ ਹਜੀ ਜੀ ਹਾਂ, ਉਹ ਤੇ ਗੱਲ ਹੈ ਚਲੋ। ਹਾਂਜੀ ਚਲੋ। ਠੀਕ ਏ ਸਤ ਸ੍ਰੀ ਅਕਾਲ। ਠੀਕ ਐ ਫਿਰ। ਹਾਂਜੀ ਹਾਂਜੀ ਠੀਕ ਏ। ਮੈਨੂੰ ਦੱਸਣਾ ਹਾਂਜੀ ਹਾਂਜੀ ਪਤਾ ਕਰਕੇ ਨਾ ਮੈਂ ਦਸਾਂਗੀ ਹਾਂਜੀ ਹਾਂਜੀ ਜਰੂਰ ਜੀ ਜਰੂਰ ਮੈਂ ਵੇਟ ਕਰਾਂਗੀ ਤੁਹਾਡਾ--ਹਾਂਜੀ ਹਾਂਜੀ ਠੀਕ ਏ। ਚਲੋ ਠੀਕ। ਚੰਗਾ ਸਤਿ ਸ੍ਰੀ ਅਕਾਲ ਜੀ।